ਹਾਂਜੀ।ਸਤਿ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਠੀਕ ਹੋ।
ਹਾਂਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ ਮੈਂ ਵੀ ਵਧੀਆ। ਬਸ ਯਾਦ ਹੀ ਕਰਦੀ ਸੀ। ਮੈਂ ਤੁਹਾਨੂੰ ਅੱਜ
ਸੀ ਤੁਹਾਨੂੰ ਮੈਨੂੰ ਨਾ ਪੁੱਛਣਾ ਸੀ।ਕੁਛ
ਅੱਛਾ ਅੱਛਾ ਤੁਸੀਂ ਮੈਂ ਵੀ ਤੁਸੀਂ ਮੈਨੂੰ ਯਾਦ ਕਰਦੇ ਪੇ ਸੀਅੱਜ
ਹਾਂਜੀ ।ਮੈਂ ਨਾ ਮੈਂ ਤੁਹਾਡੇ ਵੇਖੇ ਆ ਨਾ ਵਾਲ ਤੁਹਾਡੇ ਵਾਲ ਬੜੇ ਵਧੀਆ ਹੈਗੇ ਆ ।ਬੜੇ ਸਹੀ ਹੈ ਲੰਬੇ ਹਨਾ ਤੇ ਮੈਨੂੰ ਤੁਹਾਡੇ ਵਾਲ ਬੜੇ ਪਸੰਦ ਹੈ। ਤੇ ਮੇਰਾ। ਤੇ ਮੈਨੂੰ ਤੇ ਵੱਡੇ ਵਾਲ ਬੜੇ ਪਸੰਦ ਨੇ ਤੇ ਫਿਰ ਮੈਂ ਤੁਹਾਡੇ ਦੇਖ ਕੇ ਮੈਂ ਕਿਹਾ ਇਹ ਪਤਾ ਨੀ ਕੀ ਲਗਾਉ ਲਗਦੈ ਹੋਣਗੇ। ਸਾਡੇ ਤਿੰਨੇ ਵ ਚੱਲ ਰਿ ਆ ਹ ਨਾਰ ਵਡਡੀ ਡੇ ਵੀ ਨਹੀਂੀ ਹੋ ਪਾ ਰਹੇ। ਅਤੇ ਐਸਾ ਕੀ ਕਰਦੇ ਨੇ ਇਹੀ ਤੁਹਾਡੇ ਕੋਲ ਪੁੱਛਣਾ ਸੀ ਕਿ ਤੁਸੀਂ ਕੀ ਲਗਾਉਦੇ ਹੋ ਕੁਛ ਸਪੈਸ਼ਲ ਲਗਾਉਦੇ ਹੋ ਜਾਂ ਕੁਛ ਅਲੱਗ ਕਰਦੇ ਹੋ। ਤੇ ਫਿਰ ਮੈਨੂੰ ਵੀ ਦੱਸੋ।
ਅੱਛਾ ਅੱਛਾ। ਨਹੀਂ ਦੇਖੋ ਚੜਦੇ ਤੇ ਮੇਰੇ ਵੀ ਪੋਤ ਨੇ ਹੁਣ ਬਹੁ ਚੜ੍ਹਨ ਲੱਗ ਗਏ ਨੇ ਵਾਲ ਨਾ। ਇਹ ਤੇ ਕੁੱਛ ਮੌਸਮ ਹੀ ਇੰ ਜਦਾ ਇਹ ਹੁੰਦੇ ਆ। ਮੌਸਮ ਨਾ ਬਆ
ਹਾਂਜੀ, ਹਾਂਜੀ ਹਾਂਜੀ ਉਹ ਸਾਡੇ ਸਕੇਲ ਤੇ ਬਹੁਤ ਪਸੀਨਾ ਆ ਜਾਂਦਾ ਹੈ ਨਾ ਫੇਿਰ ਉਹਦੇ ਨਾਲ ਉਹ ਥੋੜੇ ਵੀਕ ਹੋ ਜਾਂਦੇ ਆ ਵਾਜ਼। ਤੇ ਫੇਿਰ।
ਹਾਂਜੀ। ਹਾਂਜੀ ਹਾਂਜੀ।
ਪਰ ਤੁਸੀਂ ਕੁਛ ਹਾਂਜੀ ਪਰ ਤੁਸੀਂ ਕੁਛ ਸਪੈਸ਼ਲ ਤੇ ਲਗਾਉਂਦੇ ਹੀ ਹੋਗੇ।
ਹਾਂਜੀ, ਹਾਂਜੀ। ਮੈਂ ਸਪੈ ਆਪਣੀੇ ਮੇਰੀ ਲਗਾਉੀ ਹੁੰਦੀ ਆ ਮੈਂ ਆਪਣੇ ਬੱਚੇ ਵਾਲਾਂ ਵਾਸਤੇ ਵੀ ਨਾ ਇੱਕ ਵੱਖਰਾ ਤੇਲ ਬਣਾਇਆ ਹੈ ਮੈਂ ਨੋਰਮਲ ਤੇਲ ਨੀ ਲਾਂਦੀ ਹੈ ਤੇ ਉਹੀ ਤੇਲ ਮੈਂ ਉਹਨਾਂ ਦਾ ਵੀ ਇਸਤੇਮਾਲ ਕਰੀ ਹਾਂ। ਜਿਵੇਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਵੈਸੇ ਤੇ ਅਗਰ ਤੁਸੀਂ ਵੀ ਬਣਾ ਕੇ ਰੱਖ ਲਓ।
ਤੇਲ ਜੋ ਹੁੰਦਾ ਹੈ ।ਉਹ ਵੀ ਮੈਂ ਸੁਣਿਆ ਅੱਛਾ ਹੁੰਦਾ ਵਾਲਾਂ ਵਾਸਤੇ ਲਗਾਉਣਾ ਚਾਹੀਦਾ ਹੈ।
ਨਹੀਂ ਨਹੀਂ ਮੈਂ ਸਰ੍ਹੋਂ ਦਾ ਤੇਲ ਤੇ ਨਹੀ ਲਗਾਉਂਦੀ ਮੈਂ ਲਗਾਉਂਦੀ ਹਾਂ ਇਹਦਾ ਨਾਰੀਅਲ ਦਾ ਤੇਲ ਨਹੀ ਮਿਲਦਾ।
ਹਾਂਜੀ।ਨਾਰੀਅਲ ਦਾ ਤੇਲ ਤੇ ਮੈਂ ਵੀ ਰੈਗੂਲਰ ਤੋਂ ਹੀ ਲਗਾਉਂਦੀ ਹਾਂ।
ਹਾਂ ਤੇ ਅਸੀਂ ਪਤਾ ਕੀ ਕਰਨੇ ਆਾਂ ਨਾਰੀਅਲ ਦੀ ਤੇਲ ਵਿੱਚ ਨਾ ਉਹਨੂੰ ਵੱਖਰਾ ਤੇਲ ਮ ਨਾਰੀਅਲ ਦੇ ਤੇਲ ਵਿੱਚ ਕੜੀ ਪੱਤਾ ਠੀਕ ਹੈ ਫੇਰ ਮੇਥਰੇ ਜਿਹੜੇ ਤੁਹਾਨੂੰ ਪਤਾ ਮੇਥੀ ਦਾਣਾ ਹੁੰਦਾ ਘਰ ਅਸੀਂ ਮਸਾਲੇ ਜਿਹੜੇ ਯੂਜ ਕਰਦੇ ਹੁੰਨੇ ਹਾਂ ਕੜੀ ਪੱਤਾ ਮੇਥੀ ਦਾਣਾ ਫੇਰ ਅਸੀਂ ਉਹਦੇ ਵਿੱਚ ਪਾ ਲੈਂਦੇ ਹਾਂ ਪਿਆਜ਼ ਐਲੋਵੀਰਾ ਐਲੋਵੀਰਾ ਦੀ ਜੈੱਲ ਤੇ ਤੇ ਉਸ ਤੋਂ ਬਾਅਦ ਬਾਜ਼ਾਰੋਂ ਮਿਲਦੇ ਨੇ ਰੋਜ਼ਮੈਰੀ ਦੇ ਪੱਤੇ ਠੀਕ ਵਿਟਾਮਿਨ-ਵਿਟਾਮਿਨ ਈ ਦੇ ਕੈਪਸੂਲ
ਹਾਂਜੀ ਰੋਜ਼ਮੈਰੀ ਜੋ ਹੁੰਦਾ ਹੈ ਉਹ ਬਹੁਤ ਵਧੀਆ ਹੁੰਦਾ ਮੈਂ ਸੁਣਿਆ ਉਹਦਾ ਇੱਕ ਇੱਕ ਵਾਟਰ ਵੀ ਆਉਂਦਾ ਹੈ ਰੋਜ਼ਮੇਰੀ ਵਾਟਰ ਉਹ ਵੀ ਵਾਲਾਂ ਵਾਸਤੇ ਮੈਂ ਸੁਣਿਆ ਵਧੀਆ ਹੁੰਦਾ ਹੈ
ਹਾਂਜੀ-ਹਾਂਜੀ ਤੇ ਅਸੀਂ ਨਾ ਉਹ ਸਾਰਾ ਅ ਤੇਲ ਨੂੰ ਨਾ ਮੈਂ ਪਤਾ ਕੀ ਕਰੀ ਮੈ ਦਸ ਦੀਆ ਤੇਲ ਲੈਣੈ ਜਿਵੇ ਅਸੀਂ ਸਮਝੋ ਅੱਧਾ ਕਿੱਲੋ ਤੇਲ ਲਿੱਤਾ ਤੇ ਅੱਧਾ ਕਿੱਲੋ ਤੇਲ ਲੈ ਕੇ ਅਸੀਂ ਸਾਰਾ ਸਾਰਾ ਸਮਾਨ ਮੈਂ ਤੁਹਾਨੂੰ ਦੱਸਿਆ ਪਿਆਜ ਮੇਥਰੇ ਕੜੀ ਪਤਾ ਐਲੋਵੀਰਾ-ਐਲੋਵੀਰਾ ਘਰ ਲੱਗਾ ਹੀ ਹੁੰਦਾ ਮੋਸਲੀ
ਹਾਂਜੀ-ਹਾਂਜੀ ਸਾਡੇ ਘਰ ਵੀ ਲੱਗਾ ਹੋਰ ਸਾਡੇ ਘਰ ਤੇ ਕਾਫੀ ਪੋਦੇ ਤੇ ਆ ਔਲੋਵੀਰਾ ਦੇ ਨਾ
ਅੱਛਾ-ਅੱਛਾ ਤੇ ਉਹ ਉਸ ਤੋਂ ਬਾਅਦ ਅਸੀਂ ਪਾਣਾ ਵਿਟਾਮਿਨ ਈ ਦੇ ਕੈਪਸੂਲ ਲੋ ਬਾਜ਼ਾਰੋਂ ਠੀਕ ਏ ਤੇ ਬਦਾਮਾਂ ਦਾ ਤੇਲ ਪਾਣਾ ਤੁਸੀਂ ਉਹ ਤੁਹਾਡੀ ਮਰਜ਼ੀ ਏ, ਤੁਸੀਂ ਪਾਣਾ ਨਹੀਂ ਪਾਉਣਾ ਤੁਸੀਂ ਸੀ ਉਹ ਪਾਸ ਦੇਹੋ ਤੇ ਸਾਰਾ ਸਮਾਨ ਪਾ ਕੇ ਉਹਨੂੰ ਕਾੜਨਾ ਚੰਗੀ ਤਰ੍ਹਾਂ ਨਾ ਉਹ ਤੇਲ ਨੂੰ ਨਾ ਜਦ ਤੱਕ ਉਹ ਸਮਾਨ ਸਲੋਅ ਤੇ ਰੱਖ ਦੋ ਕਾਲਾ ਹੋ ਜਾਏ ਉਹ ਸਮਾਨ ਚੰਗੀ ਹਾਂ-ਹਾਂ ਬਿਲਕੁਲ ਉਹ ਮਤਲਬ ਕਿ ਆਪਣਾ ਸ ਸਾਰਾ ਕੁਛ ਜੋ ਵੀ ਸੀਂ ਸਮਾਨ ਪਾਣਾ ਆਪਣਾ ਸਭ ਕੁਛ ਛੱਡ ਦੇ ਤੇ ਤਾਂ ਤੱਕ ਪਾਉਦੇ ਰਹਿਣਾ ਹਾਂਜੀ ਤੇ ਤਾਂ ਤੱਕ ਤੁਸੀਂ ਉਹਨੂੰ ਕਾਰਡ ਦੇਣਾ ਨਾ ਜਦੋਂ ਕਾਰਡ ਦੇਖਗੇ ਨਾ ਤੋਂ ਬਾਅਦ ਇੱਕ ਰਤਨ ਜੋਤ ਮਿਲਦੀ ਹੈ ਰਤਨ ਜੋਤ ਪਤਾ ਤੁਹਾਨੂੰ ਉਹ ਲਾਲ ਰੰਗ ਛੱਡਦੀ ਹੇ ਆਪਣਾ ਨਾ, ਹਾਂ ਤੁਸੀਂ ਹਾਂਜੀ ਪੰਸਾਰੀ ਬਾਜ਼ਾਰ ਪੰਸਾਰੀਆਂ ਦੀ ਦੁਕਾਨ ਹੁੰਦੀ ਬਾਜ਼ਾਰ ਵਿੱਚ, ਤੇ ਉੱਥੋਂ ਲਿਆਓਗੇ ਤੁਹਾਨੂੰ ਉੱਥੋਂ ਮਿਲ ਜਾਏਗੀ।
ਠੀਕੇ ਠੀਕ ਹੈ। ਬਾਕੀ ਮੇਰੀ ਮੰਮੀ ਨੂੰ ਵੀ ਪਤਾ ਹੋਏਗਾ ਇਹਦੇ ਬਾਰੇ ।
ਹਾਂ ਤੇ ਉਹ ਨਾ ਲਾਲ ਰੰਗ ਛੱਡਦੀ ਹੈ ਆਪਣਾ। ਤੇ ਤੁਸੀਂ ਉਹ ਪਾਉਣਾ ਵਿੱਚ ਤੇ ਉਹ ਤੇਲ ਬਣਾ ਕੇ ਤੁਸੀਂ ਉਹ ਰੋਜ਼ ਦਾ ਰੋਜ਼ ਯੂਜ ਕਰੋ, ਇਸਤੇਮਾਲ ਕਰੋ ਰੋਜ਼ ਦਾ ਰੋਜ਼ । ਉਹ ਬਹੁਤ ਫਾਇਦਾ ਦਿੰਦਾ ਹੈ।
ਮਤਲਬ ਅਸੀਂ ਉਹ ਤੇਲ ਨੂੰ ਆਪਣੇ ਤੇ ਅਸੀਂ ਉਹ ਵੀ ਲਗਾ । ਜਿਵੇਂ ਅਸੀਂ ਅੱਜ ਮੰਡੇ ਨੂੰ ਲਗਾ ਲਿਆ ਤੇ ਮਤਲਬ ਪੂਰਾ ਦਿਨ ਲਗਾ ਲਿਆ । ਮਤਲਬ ਪੂਰੇ ਇੱਕ ਹਫ਼ਤੇ ਬਾਅਦ ਅਸੀਂ ਹੇਅਰ ਵਾਸ਼ ਕਰੀਏ ਤੇ ਫਿਰ ਉਹ ਸਹੀ ਰਹਿੰਦਾ ਹੈ।
ਹਾਂ ਹਾਂ ਉਹ ਮਰ ਹੁਣ ਮੈਂ ਬੱਚਿਆਂ ਨੂੰ ਲਗਾਉਂਦੀ ਹਾਂ ਮੈਂ ਰੋਜ਼ ਥੋੜਾ ਥੋੜ੍ਹਾ ਕਰਕੇ ਲਗਾਤਾ ਤੇ ਹਾਂ।
ਅੱਛਾ ਅੱਛਾ ।
ਤੇ ਉਸ ਤੋਂ ਬਾਅਦ ਫੇਰ ਥੋੜਾ ਥੋ ਕਰਕੇ ਲਗਾ ਧੌਣ ਤੋ ਪਹਿਲੇ ਇੱਕ ਦਿਨ ਪਹਿਲੇ ਲਾਣਾ ਉਂਝੀ ਲਾ ਲਓ ਜੇ ਉਸ ਤੋਂ ਬਾਅਦ ਲਾਣਾ ਤੇ ਉਂਝੀ ਲਾ ਲਓ ਮਰਜ਼ੀ ਤੁਹਾਡੀ ਉਹ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ ਨਾ ਤੁਸੀਂ ਉਵੇਂ ਇਸਤੇਮਾਲ ਕਰ ਸਕਦੇ ਹੋ। ਨਹੀਂ ਨਹੀਂ ਇਹ ਤਾਂ ਘਰ ਦੀ ਬਣੀਆਂ। ਚੀਜ਼ਾਂ ਦਾ ਦੇਖੋ ਜੀ ਕੋਈ ਨੁਕਸਾਨ ਨੀ ਹੈਗਾ।
ਹਾਂਜੀ ਬਾਕੀ ਉਹ ਤੁਸੀਂ ਉਹ ਕਹਿ ਤੁਸੀਂ ਉਹ ਰਤ ਬਰਤਨ ਜੋਤ । ਜੋ ਕਹਿ ਰਹੇ ਸੀ ਉਹ ਠੀਕ ਹੈ।
ਉਹ ਬਹੁਤ ਵਧੀਆ ਹੁੰਦੀ ਹੈ ਉਹ ਤੇ ਹੁੰਦਾ ।
ਅੱਛਾ ਅੱਛਾ ਠੀਕ ਹੈ ਠੀਕ ਹੈ ।
ਉਹ ਵੀ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਂ ਤੁਹਾਨੂੰ ਦੱਸ । ਇਹ ਤੇ ਤੇਲ ਹੋ ਗਿਆ ਹੁਣ ਜਿਵੇਂ ਕਈਆਂ ਦੇ ਛੋਟੀ ਉਮਰ ਚ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋ ਹੀ ਜਾਂਦੇ ਨੇ ਅੱਜ ਕੱਲ੍ਹ ਤਕਰੀਬਨ । ਤੇ ਅਸੀਂ ਇੱਕ ਇੱਕ ਹੋਰ ਨਾ ਜੀ । ਪੋਡਰ ਲਿਆਂਂਦੇ ਰਹੇ ਨੇ ਆਵਲੇ ਦਾ । ਪੋਡਰ ਸ਼ਿ । ਸਿਕਾਕਾਈ ਦਾ ਪਾਊਡਰ ਤੇ ਐੰਜੀ ਰੋਜ਼ਮੈਰੀ ਦਾ ਤੇ ਅਸੀਂ ਫੇਰ ਨਾ ਇੱਕ ਸਰਬ ਲੋਹੇ ਦਾ ਬਾਟਾ ਹੁੰਦਾ ਨਾ ਜਿਵੇਂ ਲੋਹੇ ਦਾ ਕੋਈ ਭਾਂਡਾ ਲੈ ਲਿਆ। ਹਾਂਜੀ ਹਾਂਜੀ ਉਹਦੇ ਵਿੱਚ ਨਾ ਫਿਰ ਅਸੀਂ ਇੱਕ ਪਾਣੀ ਬਣਾਉਣਾ ਹੈ। ਪਾਣੀ । ਬਣਾਣਾ ਸੀ ਪਾਣੀ ਚ ਕੀ ਕਾੜਨਾ ਹੈ ਜੋ ਮੈਂ ਸਮਾਨ ਤੁਹਾਨੂੰ ਤੇਲ ਵਿਚ ਦੱਸਿਆ ਨਾ ਤੁਸੀਂ ਉਹ ਪਾਣੀ ਵੀ ਕਾੜ ਲੈਣਾ । ਪਾਣੀ ਚ ਵੀ ਤੁਸੀਂ ਕੜੀ ਪੱਤਾ ਪਾ ਲੋਓ ਐਲੋਵਰਾ ਪਾਲੋ ਕਲੋਂਜੀ ਜਰੂਰ ਪਾਣੀ ਹੈ ਕਾਲਾ ਕਰਨ ਵਾਸਤੇ ਚਾਹ ਪੱਤੀ ਪਾਣੀ ਹੈ ਕਲੋਂਜੀ ਪਾਣੀ ਹੈ ਪਿਆਜ ਪਾਣਾ ਅਦੱਰਕ ਪਾਉਣਾ ਥੋੜਾ ਜਿਹਾ ਤੇ ਤੁਸੀਂ ਉਹ ਪਾਣੀ ਚੰਗੀ ਤਰ੍ਹਾਂ ਕਾਢ ਲੈਣਾ ਜਦੋਂ ਤੁਸੀਂ ਉਹ ਪਾਣੀ ਜਦੋਂ ਤੁਸੀਂ ਉਹ ਪਾਣੀ ਕੜੋਗੇ ਤੇ ਫੇਿਰ ਉਹ ਪਾਣੀ ਨਾਲ ਤੁਸੀਂ ਉਹ ਘੋਲ ਕੇ ਰੱਖਣਾ ਹੈ ਜਿਵੇਂ ਤੁਸੀਂ ਦੇਖਲਓ ਕਿੰਨਾ ਕੁ ਤੁਸੀਂ ਪਤਲਾ ਕਰਨਾ ਤੇ ਉਹਦੇ ਹਿਸਾਬ ਨਾਲ ਤੇ ਤੁਸੀਂ ਉਹਨੂੰ ਕਢ ਕੇ ਰੱਖ ਲਓ ਜਦੋਂ ਤੁਸੀੂੰ ਕਰਕੇ ਫਿਰ ਉਹਨੂੰ ਤੁਸੀਂ ਵਾਲਾ ਤੇ ਲਗਾਉਣਾ ਜਿਵੇਂ ਅਸੀਂ ਮਹਿੰਦੀ ਲਗਾਉਂਦੇ ਹੁੰਦੇ ਹਾਂ ਮੌੋਸ ਲਗਾਉਂਦੇ ਹੀ ਨਾ ਮਹਿੰਦੀ
ਹਾਂਜੀ ਹਾਂਜੀ
ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ
ਠੀਕ ਇਹਨੂੰ ਤੇ ਮਤਲਬ ਐਸੀੇ ਲਗਾ ਸਕਦੇ ਨੇ ਕਿ ਜਿਵੇਂ ਮੈਂ ਹੇਅਰ ਵਾਸ਼ ਕਰਨਾ ਉਸ ਤੋਂ ਪਹਿਲੇ
ਹਾਂ ਹਾਂ ਹਾਂ ਉਸ ਤੋਂ ਘੰਟਾ ਘੰਟਾ ਪਹਿਲੇ ਮੇਨੂੰ ਕਹਿੰਦੇ ਚੰਗੀ ਸੁਕਾ ਲੈਣਾ ਲਗਾ ਕੇ ਨਾ ਤੇ ਦੋ ਤਿੰਨ ਘੰਟੇ ਨੂੰ ਕਿ ਭਿਉ ਕੇ ਰੱਖ ਦੇਣੀ ਪਹਿਲੇ
ਹਾਂ
ਫੇਰ ਇਹ ਫੇਿਰ ਲਗਾ ਲੋ ਬਾਲਾਂ ਤੇ ਤੇ ਫਿਰ ਇਹ ਧੋਲੋ ਤੇ ਹੈ ਪੈਂਦਾ ਤੇਰੇ ਨਾਲ ਹੌਲੀ ਹੌਲੀ ਫਰਕ ਹੀ ਪੈ ਤੇ ਜਾਂਦਾ ਏ ਪਰ ਪੈਂਦਾ
ਹਾਂਜੀ ਵੈਸੇ ਨਾ ਕੋਈ ਵੀ ਚੀਜ਼ ਜੋ ਹੁੰਦੀ ਅਸੀਂ ਲਗਾਉਂਦੇ ਹਾਂ ਇੱਕ ਇਕਦਮ ਤੇ ਨਹੀਂ ਉਹ ਮਤਲਬ ਅਸਰ ਕਰਦੀ ਨਾ ਟਾਈਮ ਲੱਗਦਾ ਸੀ ਕੰਟੀਨਿਊ ਚ ਉਹ ਚ ਇੱਜ਼ਤ ਕਰਾਂ ਹਨਾ ਰੋਜ਼ ਰੋਜ਼ ਲਗਾਵਾਂਗੇ ਤੇਈ ਫਰਕ ਪਏਗਾ ਐਵੇਂ ਤੇ ਨਹੀਂੀ ਪੈਂਦਾ ਹਨਾ ਤੇ ਹਾਂ ਮੈਂ ਟਰਾਈ ਕਰਾਂਗੀ ਇਹ ਲਗਾਉਣ ਦਾ ਨਾ ਜ਼ਰੂਰ ਮੈਂ ਲਗਾ ਕੇ ਵੇਖਾਂਗੀ ਇਹ ਇਹਦਾ ਕੀ ਮਤਲਬ ਰਹਿੰਦਾ ਹੈਏ ਸਹੀ ਹੈਗਾ ਨਹੀਂ ਹੈਗਾ ਜਾਂ ਕਿਉਂਕਿ ਤੁਸੀਂ ਤੇ ਕਰਦੇ ਹੀ ਹੋ ਤੁਹਾਨੂੰ ਤੇ ਪਸੰਦ ਹੁੰਦਾ ਏ
ਹਾਂ ਵਾ ਹਾਂ ਵਾਲ ਹਾਂ ਵਾਲ ਇਹ ਨਾਲ ਇੰਨੀ ਸੋਫ ਮਤਲਬ ਕਿ ਮੁਲਾਇਮ ਹੋ ਜਾਂਣਗੇ ਤੁਹਾਡੇ ਵਧੀਆ ਲੱਗਦੇ ਆ ਵਾਲ ਨਾ ਸਾਨੂੰ ਕੰਡੀਸ਼ਨਰ ਜਾਂ ਕੁਛ ਹੋਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਵਾਲਾ ਤੇ ਨਾ ਸੋਫਟ ਹੋ ਜਾਂਦੇ ਹੈ ਫੇਰ ਉਸ ਨਹੀਂ ਨਹੀਂ ਮੈਂ ਲਾਣੀ ਹਾਂ ਬਟ ਮੈਂ ਹੁਣ ਨਹੀਂ ਲਾਂਦੀ ਵਾਲ ਮੇਰੇ
ਅੱਛਾ ਹੁਣ ਅੱਛਾ ਤੁਸੀਂ ਇਹ ਸਭ ਹਾਂ ਇਹ ਸਭ ਲਗਾ ਲੈਂਦੇ ਹੋਵੋਗੇ
ਘਰ ਦੀ ਬਣੀਆਂ ਚ ਚੀਜ਼ਾਂ ਦੇਖੋ ਉਸ ਤੋਂ ਬਾਅਦ ਇੱਕ ਤੁਸੀਂ ਚੋਲ ਪਿਓ ਕਿ ਚੋਲਾਂ ਦਾ ਪਾਣੀ ਵੀ ਅਗਰ ਲਾਓ ਨਾ ਉਹ ਬਹੁਤ ਫਾਇਦੇਮੰਦ ਹੈ ਇਸ ਤੇ
ਚੋਲਾਂ ਦਾ ਪਾਣੀ ਹਾਂ ਉਹ ਵਧੀਆ ਹੁੰਦਾ ਏ ਹਾਂਜੀ ਮੈਂ ਵੀ ਆ ਓਨਲਾਈਨ ਆਉਂਦੀ ਰਹਿੰਦੀ ਆ ਵੀਡੀਓਜ਼ ਉਹਦੇ ਵੇਖਿਆ ਸੀ
ਹਾਂ ਤੇ ਭਾਵੇਂ ਉਹ ਬਾ ਮਿਲ ਤੇ ਬਾਜ਼ਾਰੋਂ ਵੀ ਜਾਂਦਾ ਬਣਿਆ ਬਣਾਇਆ ਪਰ ਅਸੀਂ ਫਿਰ ਘਰ ਬਣਾ ਕੇ ਕੇ ਲਾਵਾਂਗੇ ਤਾਂ ਉਦਾ ਫਾਇਦਾ ਜ਼ਿਆਦਾ ਏ
ਹਾਂਜੀ ਫਿਰ ਉਹ ਅਸੀਂ ਖੁਦ ਬਣਾਇਆ ਦਾ ਕੀ ਪਤਾ ਬਾਹਰ ਬਾਹਰ ਦੇ ਚ ਕੀ ਪਤਾ ਉਹਨਾਂ ਨੇ ਕੁਛ ਮਿਲਾਇਆ ਨਾ ਹੋਇਆ ਤੇ ਘਰ ਦਾ ਬਣਿਆ ਦਾ ਉਹ ਪਿਓਰ
ਘਰ ਦਾ ਦੇਖੋ ਨਾ ਓਰੀਜਨਲ ਅਸੀਂ ਆਪੇ ਬਣਾਉਣਾ ਤੇ ਉਹਦਾ ਬਹੁਤ ਜ਼ਿਆਦਾ ਫਾਇਦਾ ਏ
ਇਹ ਚੀਜ਼ ਬਹੁਤ ਫਾਇਦੇ ਕਰਦੀ ਹੈ ਨਾ ਤੇ ਤੁਸੀਂ ਹਜੇ ਬਣਾਣਾ ਲਗਾਣਾ ਮੈਂ ਤੇਲ ਤੇ ਕਹਿੰਦੀ ਆ ਤੁਸੀਂ ਬਣਾ ਹੀ ਲਓ ਮੈਂ ਤੇ ਆਪਣੇ ਬੱਚਿਆਂ ਨੂੰ ਨਾ ਸ਼ੁਰੂ ਤੋਂ ਲਗਾ ਰਹੀ ਆ ਬਣਾ ਕੇ ਤੇ ਤੁਸੀਂ ਦੇਖੇ ਹੀ ਹੋਣੇ ਨੇ ਮੇਰੇ ਬੱਚਿਆਂ ਦੇ ਵਾਲ ਨਾ
ਹਾਂਜੀ ਹਾਂ ਉਹੀ ਤੇ ਮੈਂ ਕਹਿੰਦੀ ਪਈ ਸੀ ਕਿ ਤੁਹਾਡੇ ਬੱਚਿਆਂ ਦੇ ਵੀ ਬਹੁਤ ਵਧੀਆ ਵਾਲ ਨੇ ਤੇ ਤੁਹਾਡੇ ਵੀ ਬੜੇ ਵਧੀਆ ਨੇ ਮੈਂ ਕੁੱਛ
ਹਾਂ ਬਸ ਦੇਖੋ ਨਾ ਅਸੀਂ ਬਜ਼ਾਰ ਦੇ ਪ੍ਰੋਡਕਟ ਨੀ ਯੂਜ ਜ਼ਿਆਦਾ ਇਸਤੇਮਾਲ ਕਰਦੇ ਅਸੀਂ ਮੈਂ ਦੇਨੀ ਆ ਘਰ ਦੇ ਕੰਮਾਂ ਤੇ ਘਰ ਬਣਾ- ਬਣਾ ਕੇ, ਹਾਂ ਮਿਹਨਤ ਤੇ ਲੱਗਦੀ ਏ ਥੋੜ੍ਹੀ। ਪਰ ਐਵੇਂ ਨਾ ਮਿਹਨਤ ਕਰਕੇ ਤਾਂ ਫਲ ਵੀ ਮਿਲਦਾ ਹੀ, ਐਸਾ ਤੇ ਹੈ ਨੀ ਕਿ ਨਹੀਂ ਹੁੰਦਾ।
ਬਾਕੀ ਕਿਸੇ- ਕਿਸੇ ਦੇ ਤਾਂ ਨਾ ਜੈਨੇ, ਹਾਂ ਕਿਸੇ- ਕਿਸੇ ਦੇ ਜੈਨੇਟਿਕ ਵੀ ਹੁੰਦੇ ਆ। ਉਹਨਾ ਦੇ ਅੱਗੇ ਦੀ ਉਹਨਾਂ ਦੇ ਵੱਡੇ ਹੁੰਦੇ ਆ। ਤੇ ਫਿਰ ਉਹਨਾਂ ਦੇ ਉਹਨਾਂ ਦੇ ਬ ਬੱਚਿਆਂ ਦੇ ਵੀ ਹੁੰਦੇ ਆ ਫਿਰ।
ਹਾਂ-ਹਾਂ। ਉਹੀ ਨਾ, ਤੇ ਉਹ ਮੈਂ ਲਗਾਨੀ ਹੁਨੀ ਆਂ, ਤੁਸੀਂ ਦੇਖਣਾ ਤੁਸੀਂ ਬਣਾ ਕੇ ਲਾਣਾ ਤੇ ਫਿਰ ਮੈਨੂੰ ਦੱਸਣਾ ਜ਼ਰੂਰ ਠੀਕ ਹੈ, ਹਾਂਜੀ- ਹਾਂਜੀ, ਠੀਕ- ਠੀਕ, ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ, ਸਤ ਸ਼੍ਰੀ ਅਕਾਲ।